ਹੈਲੋ।
ਹਾਂਜੀ ਸਾਸ਼੍ਰੀਕਾਲ ਜੀ।
ਸਾਸ਼੍ਰੀਕਾਲ।
ਕੀ ਹਾਲ ਚਾਲ ਨੇ?
ਬਸ ਵਧੀਆ ਤੁਸੀ ਦੱਸੋ?
ਬਸ ਵਧੀਆ ਜੀ।
ਔਰ ਤੁਸੀ ਦਸੋ ਤਾਡੇ ਘਰ ਸਭ ਠੀਕ ਨੇ?
ਹਾਂ, ਸਭ ਠੀਕ ਨੇ।
ਤੁਆਡੀ ਮੰਮਾ ਠੀਕ?
ਹਾਂ ਮੰਮਾ ਠੀਕ ਨੇ। ਪੁੰਟਾ ਸਾਬ
ਓਨਾ ਦੇ ਓਸ ਦਿਨ ਓ ਘਰ ਆਏ ਸੀ। ਬਸ ਮੈ ਓ ਥੋੜੇ ਦਿਨ ਪੈਲੇ ਤੇ ਮੈ ਕਿਆ। ਤੇ ਓਨਾ ਦੀ ਮੈ ਹੁਣ ਯਾਦ ਹੀ ਖਟ ਰੀ ਸੀ ਮੈ ਓਨਾ ਨੂੰ ਬੋਲਿਆ ਸੀ ਕਿ ਤੁਸੀ ਜਦੋ ਆਓਗੇ ਤੇ ਤੁਸੀ ਅਪਨੇ - ਮਰ ਬੇਟ ਏਨੂੰ ਨਾਲ ਲੈ ਕੇ ਆਨਾ ਓ ਬੋਲ ਰਈ ਸੀ ਕਿ ਮੈ ਆਵਾਂਗੀ ਤੇ ਲੈ ਕੇ ਆਵਾਂਗੀ ਅਗਲੀ ਵਾਰ-
ਹ ਹੋ ਉਸ ਦਿਨ ਆਏ ਸੀ ਨਾ ਤੇ ਦੱਸ ਰਏ ਸੀ। ਕਿ ਉਹ ਘਰੋਂ ਮੈ ਜਦੋ ਗਈ ਸੀ। ਤੇ ਓਨੇ ਪਾਸਤਾ ਬਣਾ ਤੂੰ ਵੀ ਬਣਾਲ ਪੁਛ ਲੈ ਰੈਸਪੀ ਕਿਵੇਂ ਬਣਾਂਦੇ। ਯਨੀ ਕਿ ਐ ਕੀ ਕਿਵੇ ਐ। ਤੇ ਹਾਂ ਮੈ ਹਾਂ ਮੈ ਸੋਚ ਰਿਆਂ ਵਾਂ ਅਜ ਬਣਾ ਕੇ ਖਾਵਾਂਗਾ।
ਅਛਾ- ਅਛਾ ਉਹਨਾ ਨੂੰ ਤੇ ਬੋਤ ਟੇਸਟੀ ਲਗਿਆ। ਸੀ ਉਹ ਬੋਲ ਰਹੇ ਸੀ ਕਿ ਮੈ ਬਣਾਵਾਂਗੀ। ਅ ਤੇ ਉਹਨਾ ਨੇ ਕਿਹਾ ਕਿ ਮੈਨੂੰ ਤੇ ਸਮਾਨ- ਉਹ ਸਮਝ ਨਹੀ ਆਏਗਾ ਤੇ ਉਹਨਾ ਨੇ ਕਿਹਾ ਕਿ ਮੈ ਆਪਣੇ ਮੁੰਡੇ ਨੂੰ ਕਹਾਂ ਗੀ। ਮੈਨ ਲਗਿਆ ਮਜ਼ਾਕ ਕਰ ਰਹੀ ਸੀ ਉਹ-
ਅਛਾ- ਨਹੀ- ਨਹੀ ਉਹ ਆਏ ਸੀ ਤੇ ਅਜ- ਮੈਨੂੰ ਨਾਲ ਗੱਲ ਚਲਦੀ ਸੀ ਤੇ ਉਹ ਬੋਲਿਆ ਕਿ ਇਦੇ ਦਾਂ- ਕੀ ਰ ਰੇਡ ਸੋਸ ਵਾਲਾ ਪਾਸਤਾ- ਪੈਸੇ-
ਹਾਂਜੀ- ਹਾਂਜੀ ਰੈਡ ਸੋਸ ਵਾਲਾ ਸੀ।
ਮੈਂ ਤੇ ਰੈਡ ਸੋਸ ਵਾਲਾ ਹੀ ਖਾਂਦਾ ਜਿਆਦਾ ਤਰ-
ਅਛਾ- ਅਛਾ- ਤੇ ਤੁਸੀ ਕੀ ਕਹਿੰਦੇ ਆ ਰੇਡ ਜੋ ਪਾਸਤਾ ਅਛਾ- ਅਛਾ-
ਕੈਂਦੀ ਜੀ ਕਿ ਮੰਮਾ ਨੇ ਖਾਧਾ ਹੋਏ-ਆ
ਹਾਂਜੀ ਓ ਤੇ ਹੈ। ਨਹੀ ਮੈ ਨਾ ਕੀ ਕੀਤਾ ਸੀ ਕਿ ਮੈ ਨਾ ਜੋ ਮੈ ਬੋਤ ਹੈਲਦੀ ਪਾਸਤਾ-
ਫਿਰ ਮੰਮਾ ਹਾਂ-
ਮਤਲਬ ਉਹਦੇ ਅੰਦਰ ਨਾ ਮੈ ਇਵੇ- ਬਣਾਇਆ ਸੀ ਉਹਦੇ ਅੰਦਰ ਕੁਛ ਵੀ ਜੋ ਬਾਹਰ ਦੀ ਅਸੀਂ ਜੋ ਪਾਸਤਾ ਬਣਾਨਦੇ ਹਾਂ। ਬਾਹਰ ਦੀ ਸੋਸ ਵਗੈਰਾ ਪਾਦੇ ਹਾਂ ਨਾ ਤੇ ਮੈ ਕੁਛ ਵੀ ਬਾਹਰ ਦਾ ਨ- ਸੋਸ ਪਾਈ ਸੀ ਮੈ ਸਾਰਾ ਹੋਮਮੇਡ ਸਮਾਨ ਹੋਮਮੇਡ ਕੀਤਾ ਸੀ ਤੇ ਉਹ ਤਾਂ- ਸਬ ਫਰੈਸ਼ ਸਮਾਨ ਸੀ ਨਾ ਉਹ ਤਾਂ ਜਿਆਦਾ ਟੇਸਟੀ ਬਣਿਆ ਸੀ।
ਅਛਾ- ਅਛਾ ਅੱ ਅਛਾ-
ਮੈ ਫੇਰ ਤੁਸੀ ਜੋ ਪਾਸਤਾ ਖਾਂਦੇ ਹੋ ਤੁਸੀ ਉਹ ਜਿਹੀ ਇੱਕ ਤਾਂ-
ਤੁਸੀ ਬਣਾਇਆ ਸੀ।
ਹਾਂਜੀ- ਹਾਂਜੀ ਮੈ ਜਰੂਰ ਦਸਦੀ ਹਾ ਤੁਹਾਨੂੰ ਆਵਾਜ਼ ਆ ਰਹੀ ਹੈ। ਮੇਰੀ-
ਹਾਂ ਆ ਰੀ ਐ
ਹਾਂਜੀ ਮੈਂ ਨਾਂ ਉਹ ਪਾਸਤਾ ਜੋ ਮੈਂ ਬਣਾਇਆ ਸੀ ਉਹ ਮੈਂ ਹਾਂਜੀ
ਹਾਂ-ਹਾਂ ਬੋਲੋ-ਬੋਲੋ।
ਅ ਤੁਹਾਡੀ ਐਕਚੁਲੀ ਅਵਾਜ਼ ਕੱਟ ਰੀ ਏ ਹੈਲੋ।
ਨਹੀਂ ਮੈਨੂੰ ਤਾਂ ਤੁਹਾਡੀ ਅਵਾਜ਼ ਬਿਲਕੁਲ ਕਲੀਅਰ ਆ ਰਹੀ ਐ।
ਮੈਨੂੰ ਹੁਣ ਠੀਕ ਆ ਰਹੀ ਐ ਤੁਹਾਡੀ ਆਵਾਜ਼ ਹੈਲੋ। ਹੈਲੋ
ਹਾਂਜੀ-ਹਾਂਜੀ ਅਵਾ ਜਾਰੀ ਹਲੋ
ਹਲੋ ਹਲੋ
ਹਾਂਜੀ ਆਰੀ
ਹਾਂਜੀ ਹੁਣ ਠੀਕ ਆ ਰਹੀ ਆ ਅਵਾਜ਼ ਹੁਣ ਸਹੀ ਆਈ ਮਨੂੰ। ਉਹ ਸ਼ਾਇਦ ਨੈਟਵਰਕ ਪ੍ਰੋਬਲਮ ਹੋ ਗਈ ਹੋਏਗੀ। ਤੇ ਮੈਂ ਕਹਿ ਰਹੀ ਸੀ, ਕਿ ਤੁਸੀਂ ਜੋ ਪਾਸਤਾ ਖਾਂਦੇ ਓ ਉਹ ਤੁਸੀਂ ਤਿਲ ਸੂਜੀ ਮਤਲਬ ਇੱਕ ਮੈਦਾ ਵਾਲਾ ਆਂਦਾ ਏ, ਤੁਸੀਂ ਕੌਣ ਸਾ ਖਾਂਦੇ ਓ?
ਹਾਂਜੀ। ਹੈਲੋ।
ਹੈਲੋ।
ਹਲੋ, ਅਵਾਜ ਆ ਰਹੀ ਐ?
ਹਾਂਜੀ, ਤੁਹਾਡੀ ਕੱਟ ਰਹੀ ਹੈ ਅਵਾਜ਼ ਪਤਾ ਨੀਂ ਕਿਉਂ।
ਨਹੀਂ ਮੰਨੂੰ ਤਾਂ ਪੂਰੀ ਆ ਰਹੀ ਤੁਹਾਡੀ ਅਵਾਜ਼।
ਮੰਨੂੰ ਕ ਵਿੱਚ ਹਾਂ ਹੁਣ ਠੀਕ ਆ ਰਹੀ ਏ ਪਰ ਮੰਨੂੰ ਤੁਹਾਡੀ ਅਵਾਜ਼।
ਅੱਛਾ-ਅੱਛਾ।
ਵਿੱਚੇ- ਵਿੱਚੇ ਕੱਟ ਜਾਂਦੀ ਏ। ਊਂ ਹਾਂਜੀ ਮੈਂ ਤੁਹਾਨੂੰ ਦੱਸਦੀ ਆਂ ਮੈਂ ਨਾਂ ਜੋ ਉਹਦੇ ਅਹ ਪਾਸਤੇ ਦੀ ਜੋ ਮੈਂ ਸੌਸ ਬਣਾਈ ਸੀ। ਤੇ ਉਹ ਨਾ ਮੈਂ ਕੀ ਕਹਿੰਦੇ ਆ ਉਹ ਟਮਾਟਰ ਰੈਡ ਸੋਸ ਜੋ ਸੀ ਉਹ ਮੈਂ ਬਜ਼ਾਰ ਤੂੰ ਨੀ ਮੰਗਾਈ ਸੀ, ਉਹ ਮੈਂ ਘਰ ਹੀ ਬਣਾਈ ਸੀ।
ਅੱਛਾ, ਉਹ ਕਿਨੇ ਬਣਾਈ ਸੀ?
ਟਮਾਟਰ ਲਿੱਤੇ ਉਹ ਮੈਂ ਹਾਂਜੀ ਮੈਂ ਦੱਸਦੀ ਆਂ ਮੈਂ ਨਾ ਟਮਾਟਰ ਲਿੱਤੇ ਸੀ ਤਿੰਨ-ਚਾਰ ਟਮਾਟਰ। ਤੇ ਟਮਾਟਰ ਨੂ ਨਾ ਈ ਇੱਕ ਕੜਾਹੀ ਚ ਸ਼ੈਲੋ ਫਰਾਈ ਮਤਲਬ ਥੋੜਾ ਜਾ ਬਟਰ ਲਗਾ ਕੇ ਅੱਧਾ-ਅੱਧਾ ਕੱਟ ਕੇ ਉਹਨੂੰ ਅਹ ਤਵੇ ਤੇ ਯਾ ਉਹਦੇ ਤੇ ਜਿਹਦੇ ਤੇ ਵੀ ਹੋਏ ਕੜਾਈ ਤਵਾ ਜ ਉਹਦੇ ਤੇ ਰੱਖਤਾ ਸਲੋਅ ਤੇ ਫੇਰ ਉਹ ਟਮਾਟਰ ਥੋੜ੍ਹਾ ਉਹ ਉਹ ਮੈਂ ਨਾ ਉਹ ਲਿੱਤਾ ਸੀ, ਉਹ ਨੌਨ ਸਟਿਕ ਨੀਂ ਹੁੰਦਾ।
ਅੱਛਾ, ਨੋਨ ਸਟਿਕ ਵਾਲੀ।
ਹਾਂ, ਕਿਉਂਕਿ ਉਹ ਫਿਰ ਦੂਸਰੀ ਲਵਾਂਗੇ ਤੇ ਉਹਦੇ ਅੰਦਰ ਫਿਰ ਚਿਪਕ ਜਾਏਂਗੀ ਨਾਂ।
ਉਹੀ ਓਹੀ ਹੁੰਦਾ, ਤਾਂ ਹੀ ਪੁੱਛਿਆ ਤੁਹਾਡੇ ਕੌ?
ਹਾਂ। ਉਹ ਫੇਰ ਉਹਨੂੰ ਮੈਂ ਉਹਦਾ ਉਹ ਥੋੜੇ ਨਰਮ ਹੋ ਜਾਂਦੇ ਆ ਨਾਂ ਫਿਰ ਮੈਂ ਉਹਦਾ ਛਿੱਲਕ ਉਤਾਰਤਾ। ਫੇਰ ਮੈਂ ਛਿੱਲ ਹਾਂਜੀ, ਛਿੱਲਕ ਉਤਾਰ ਕੇ ਨਾ ਉਹਦੇ ਅੰਦਰ ਉਹਦੇ ਨਾਲ ਜੋ ਲਾਲ ਵਾਲੀ ਵੱਡੀ ਮਿਰਚਾਂ ਹੁੰਦੀਐਂ ਨਾਂ। ਤੇ ਮੈਂ ਉੱਦੇ ਨਾਲ ੳ ਲਾਲ ਵਾਲੀ ਮਿਰਚਾਂ ਵੀ ੳ, ਮਤਲਬ ਪਾ ਤੀਆ ਔਰ ਫਿਰ, ਲਸਣ ਵੀ ੳਦੇ ਇਚ ਈ ਟਮਾਟਰ ਨਾਲੀ ਮੈਂ ਸੋਟੇ ਕਰਨੇ ਰੱਖ ਤੇ ਫੇਰ ਮੈਂ ਇੱਕ ਔਰ ਮਿਕਸੀ ਚ ਨਾ, ਟਮਾਟਰ ਜੋ ਮੈਂ ਕੀਤੇ ਸੀ ਲਾਲ ਮਿਰਚ ਕੀਤੀ ਸੀ ਔਰ ਲਸਨ, ਓ ਸਬ ਨੂੰ ਕੀ ਕੈਂਦੇ ਆ ਗ੍ਰਾਇੰਡ ਕਰ ਲੇਆ
ਅੱਛਾ-ਅੱਛਾ।
ਓਦੇ ਅੰਡਰ ਨਮਕ ਪਾ ਕੇ ਥੋੜ੍ਹਾ ਤੇ ਦੂਸਰੀ ਤਰਫ ਓ ਕਾਲੀ ਮਿਚ ਵੀ ਪਾ ਲੀ ਔਰ ਦੂਸਰੀ ਤਰਫ ਮੈਂ ਪਾਸਤਾ ਲਿੱਤਾ
ਤੇ ਕਾਲੀ ਮਿਰਚ ਤੁਸੀਂ ਉਦੀ ਗ੍ਰੈਂਡਿੰਗ ਵਿੱਚ ਗ੍ਰੈਂਡਿੰਗ ਵਿੱਚ ਈ ਪਾ ਲੇਆ ਸੀ? ਕਾਲੀ ਮਿਰਚ ਨੂੰ ਵੀ ਯੇ ਪੀਸ-ਪੀਸ ਯਾ ਪੀਸ ਕੇ ਪਾਏਆ ਸੀ?
ਕਾਲੀ ਮਿਚ ਪੀਸੀ ਹੋਈ ਮੈਂ ਪਾਈ ਸੀ ਗ੍ਰਾਂਇਡਰ ਇੱਚ ਪੀਸਨ ਤੋਂ ਬਾਦ।
ਅੱਛਾ-ਅੱਛਾ-ਅੱਛਾ ਪੀਸ, ਪੀਸਨ ਤੋਂ ਬਾਦ, ਅੱਛਾ- ਅੱਛਾ-ਅੱਛਾ।
ਹਾਂਜੀ-ਹਾਂਜੀ, ਓ ਫੇਰ ਬਾਸ ਐ ਹੀ, ਐਵੇਂ ਈ ਫੇਰ ਦੂਸਰੀ ਤਰਫ ਮੈਂ ਸੂਜੀ ਵਾਲਾ ਜੋ ਲੰਬਾ ਵਾਲਾ ਪਾਸਤਾ ਨੀ ਆਂਦਾ ਸਟਰੋ ਵਾਲਾ,
ਅੱਛਾ, ਅੱਛਾ। ਹਾਂਜੀ, ਜੀ।
ਓ ਪਾਸਤਾ ਮੈਂ ਬੋਇਲ ਕਰਨਾ ਰਖਤਾ ਸੀ, ਓ ਬੋਇਲ ਹੋ ਗਿਆ। ਤੇ ਓ ਜੋ ਪਾਸਤਾ ਮੈਂ ਜੋ ਰੱਖਿਆ ਨਾ, ਉਨੂੰ ਜੋ ਮੈਂ ਤੜਕਾ ਲਗਾਇਆ, ਓ ਪਾਸਤੇ ਚ ਮੈਂ ਥੋੜਾ ਬਟਰ ਪਾਇਆ। ਥੋੜ੍ਹਾ ਮੇ ਅ ਅ, ਕੀ ਕਹਿੰਦੇ ਆ ਨਮਕ, ਮਿਰਚ, ਨਮਕ ਘੱਟ ਈ। ਤੇ ਬਟਰ ਨੀ, ਮੈਂ ਬਟਰ ਮੈਂ ਬਾਜਾਰ ਵਾਲਾ ਇਸਤੇਮਾਲ ਕੀਤਾ ਸੀ।
ਅੱਛਾ ਬਜਾਰ ਵਾਲਾ ਈ ਕੀਤਾ।
ਹਾਂਜੀ, ਘਾਰ ਵਾਲਾ ਵੀ ਤੁਸੀਂ ਇਸਤੇਮਾਲ ਕਰ ਸਕਦੇ ੳ ਵੈਸੇ ਤੇ। ਪਰ ਸਾਰਾ ਸਮਾਨ ਜੋ ਏ ਨਾ, ਮੈਂ ਸਾਰਾ ਬਟਰ ਇੱਚ ਈ ਬਣਾਇਆ ਸੀ। ਤਾਂਹੀ ਫਿਰ ਅੱਛਾ ਲੱਗਦਾ ਐ ਨਾ। ਫੇਰ ਬਸ ਉਦੇ ਚ ਮੈਂ, ਸੋ ਸ, ਹੋਰ ਜੋ ਸਮਾਨ ਨਮਕ ਘਟ ਪਾਇਆ ਸੀ। ਕਿਉਂਕਿ ਨਮਕ ਅਪਨਾ ਉਦੇ ਚ ਪਾ ਲਿਆ ਸੀ ਨਾ ਸੋਸ ਵਿੱਚ, ਫਿਰ ਉਦੇ ਅੰਦਰ ਮੈਂ ਇਕ ਸੋਸ ਨੂੰ ਜੋ ਬਣਾਈ ਸੀ ਟਮਾਟਰ ਵਾਲੀ ਜੋ ਗ੍ਰਾਂਇਡਰ ਚ ਪੀਸੀ ਸੀ, ਉਨੂੰ ਨਾ ਪੰਜ, ਦਸ ਮਿੰਟ ਤੱਕ ਨਾ ਹਲਕੇ ਸੇਕ ਤੇ ਰਾਖਤਾ ਸੀ, ਤਾਂ ਕਿ ਓ ਕੜ ਜਾਏ ਗੈਸ ਤੇ।
ਅੱਛਾ, ਅੱਛਾ, ਅੱਛਾ।
ਤੇ ਓਦੇ ਅੰਦਰ ਸੋਸ ਪਾਤੀ, ਓ ਜੋ ਟਮਾਟਰ ਵਾਲੀ ਬਣਾਈ ਸੀ ਉਨੂੰ ਫੇਰ ਹਿਲਾ ਲਿਆ। ਓ ਫੇਰ ਅਪਣਾ ਘਰ ਦਾ, ਵਧੀਆ ਹੈਲਦੀ ਪਾਸਤਾ ਬਣ ਗਿਆ ਸੀ।
ਅੱਛਾ!
ਕਿਉਂਕਿ, ਬਜਾਰ ਦੀ ਸੋਸਾਂ ਤੇ ਫਿਰ ਬਹੁਤ ਪੁਰਾਣੀਆਂ ਹੋ ਜਾਂਦੀਆਂ ਏ ਨਾ, ਤਾਂ ਕਰਕੇ। ਹੈਲੋ!